ਹੈਲੋ!
ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਹੋਰ ਜੀ ਕੀ ਹਾਲ ਚਾਲ ਨੇ
ਹਾਂਜੀ -ਹਾਂਜੀ, ਮੈਂ ਵਧੀਆ, ਤੁਸੀਂ ਸੁਣਾਓ ਕਿ ਹਾਲ- ਚਾਲ ਨੇ?
ਵਧੀ ਵਧੀਆ- ਵਧੀਆ ਜੀ, ਹੋਰ ਦੱਸੋ ਘਰ -ਪਰਿਵਾਰ ਸਭ ਠੀਕ- ਠਾਕ?
ਹਾਂਜੀ -ਹਾਂਜੀ, ਸਭ ਵਧੀਆ ਤੁਸੀਂ ਬਤਾਓ?
ਹਾਂਜੀ- ਹਾਂਜੀ, ਮੈਂ ਵੀ ਵਧੀਆ। ਮੈਂ ਕਿਹਾ ਚਲੋ ਬੜੇ ਟਾਈਮ ਬਾਅਦ ਮੈ ਕੋਲ ਕੀਤੀ। ਮੈਂ ਕਿਹਾ ਚਲੋ ਕੋਈ ਟੋਪੀਕ ਵਗੈਰਾ ਤੇ ਗੱਲ ਕਰਨਾ ਤੁਹਾਡੇ ਨਾਲ। ਆਪਣਾ ਪ੍ਰਾਈਵੇਟ ਜੋਬ ਕਰਨ ਦੇ ਫਾਇਦੇ ਨੇ, ਮਤਲਬ ਸਰਕਾਰੀ ਜੋਬ ਦੇ ਫਾਇਦੇ ਨੇ ਕਿਉਂਕਿ ਪਤਾ ਕਿ ਏ ਅੱਜ- ਕੱਲ ਦਾ ਯੂਥ ਨਾ ਬੜਾ ਕਰ ਜ਼ ਹੋ ਰਿਹਾ ਕਿਉਂਕਿ ਦੇਖੋ ਪ੍ਰਾਈਵੇਟ ਜੋ ਵੀ ਅਗਰ ਵਧੀਆ ਲੱਗ ਜਾਏ ਇੱਥ ਉਹਦੇ ਵੀ ਬਹੁਤ ਫਾਇਦੇ ਨੇ ਕਿਉਂਕਿ ਆਪਣਾ ਸੈਲਰੀ ਵਗੈਰਾ ਵਧੀਆ ਹੁੰਦੀ ਹੈ। ਔਰ ਬੰਦੇ ਆਪਣਾ ਉਹਦੀ ਜਗ੍ਹਾ ਸੋਚਦੇ ਨੇ ਕਿ ਬਈ ਯਾਰ ਪ੍ਰਾਈਵੇਟ ਜੋਬ ਸਾਨੂੰ ਉਹਦੇ ਵਾਸਤੇ ਮਿਹਨਤ ਬੜੀ ਕਰਨੀ ਪਏਗੀ। ਸਕਿੱਲ ਬੜੀ ਸਿੱਖਣੀ ਪਏਗੀ ਸਕਿੱਲ ਉੱਪਰ ਦੇਖੋ ਕੰਮ ਕਰਾਂਗੇ ਤੇ ਸਾਨੂੰ ਆਪਾਂ ਸਾਨੂੰ ਸਕਿੱਲ ਦੇਖੋ ਕਿੰਨੇ ਬੈਨੀਫਿਟ ਦੇਗੀ ਸਾਨੂੰ ਲਾਈਫ ਟਾਈਮ ਵਾਸਤੇ ਬੈਫਿਟ ਦੇਗੀ।
ਜਗ੍ਹਾ ਹੀ ਹੈ ਨਾ। ਬਿਨਾਂ ਮਿਹਨਤ ਦੇ ਮੈਨੂੰ ਨਈ ਲੱਗਦਾ ਕੋਈ ਵੀ ਜੋਬ ਮਿਲ ਸਕਦੀ ਹੈ। ਆਸਾਨੀ ਨਾਲ, ਹਨਾ ਪ੍ਰਾਈਵੇਟ ਜੋਬ ਤੇ ਇਹ ਵੀ ਨਾ ਕੀ ਆਪਾਂ ਰਿਜ਼ਿਊਮ ਵਗੈਰਾ ਮਤਲਬ ਇੰਟਰਵਿਊ ਵਗੈਰਾ ਦਿੰਦੇ ਰਹੋ ਅਪਲਾਈ ਕਰਦੇ ਰਹੋ ਕਰਦੇ ਇਧਰੋਂ ਲੱਗ ਜਾਂਦੀ। ਬਟ ਇੱਕ ਗੌਰਮੈਂਟ ਜੋੌਬ ਜਹੜੀ ਹੁੰਦੀ ਹੈ ਨਾ ਉਹਦੇ ਉਹਨਾਂ ਮਤਲਬ ਬਹੁਤ ਰੇਸ਼ੋ ਆਉਂਦੀ ਉਸ ਚੀਜ਼ ਚ ਨਾ। ਹਰ ਬੰਦਾ ਉਹ ਰੇਸ਼ੋ ਚ ਨਹੀਂ ਆ ਪਾਂਦਾ। ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਹਨਾ ਗੌਰਰਮੈਂਟ ਇਗਜ਼ਾਮਸ ਹੁੰਦੇ ਨੇ ਹਨ ਬਹੁਤ ਪਹਿਲੇ ਨਾ ਇੱਕ -ਦੋ ਦਿਨ ਪਹਿਲੇ ਨਾ ਪੇਪਰ ਲੀਕ ਹੋ ਜਾਂਦਾ ਉਹਨਾਂ ਦਾ। ਹਨਾ ਸੱਤ ਸੌ -ਅੱਠ ਸੌ ਰੁਪਏ ਦਾ ਹੁਣ ਤੇ ਮੇਰੇ ਖਿਆਲ ਨਾਲ ਨਾ ਮਹਿੰਗਾ ਹੋ ਗਿਆ ਪਹਿਲੇ ਉਹਦਾ ਫੋਮ ਫਿਲ ਕਰਨਾ ਪੈਂਦਾ ਵੀ ਹਨਾ ਉਹਦੇ ਲਈ ਪਹਿਲੇ ਪੜ੍ਹਾਈ ਕਰਨੀ ਪੈਂਦੀ ਹੈ ਇਗਜ਼ਾਮ ਲਈ। ਕੋਈ ਵੀ ਹੈ ਨਾ ਗੌਰਮੈਂਟ ਇਗਜ਼ਾਮ ਦੇਣਾ ਐੱਚ ਐੱਸ ਐੱਸ ਸੀ ਦਾ ਐੱਸ ਐੱਸ ਸੀ ਦਾ ਨੀਟ ਦਾ ਦੇਣਾ ਆ ਕੋਈ ਵੀ ਮਿੱਗੀ ਮਿਲਸ ਦਾ ਦੇਣਾ ਵੇ।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
ਹਨਾ ਕਿਸੇ ਵੀ ਚੀਜ਼ ਦਾ ਇਗਜ਼ਾਮ ਦੇਣਾ ਵੇ। ਪਹਿਲੇ ਉਹਦੀ ਨਾ ਫੋਰਮ ਫਿਲ ਕਰਨਾ ਪੈਂਦਾ। ਪਰਟੀਕੁਲਰ ਤਿਆਰੀ ਕਰਨੀ ਪੈਂਦੀ ਹੈ। ਪ੍ਰੋਪਰ ਸਿਲੇਬਸ ਪੈਂਦਾ ਵੇ। ਫਿਰ ਇਗਜ਼ਾਮ ਦੇਣਾ ਪੈਂਦਾ ਹੈ ਕਿਵੇਂ ਹਨਾ ਕਈ ਵਾਰੀ ਕੀ ਹੁੰਦਾ ਇੱਕ ਦਿਨ ਪਹਿਲੇ ਨਾ ਪੇਪਰ ਲੀਕ ਪੇਪਰ ਦੇਣ ਜਾਂਦੇ ਹੀ ਨੇ ਸਟੂਡੈਂਟਸ ਰਸਤੇ 'ਚ ਹੀ ਪੇਪਰ ਲੀਕ ਹੋ ਜਾਂਦਾ ਹੈ। ਫਿਰ ਨੈਕਸਟ ਡੇਟ ਆਉਂਦੀ ਹੈ ਉਹਦੀ ਕੁਛ ਟਾਈਮ ਬਾਅਦ। ਫਿਰ ਫੀਸ ਦੇਣੀ ਪੈਂਦੀ ਹੈ। ਫਿਰ ਜਾਣਾ ਪੈਂਦਾ ਵੇ ਪੇਪਰ ਦੇਣ ਵਾਸਤੇ। ਫਿਰ ਵੀ ਕਈ ਲੋਕਾਂ ਦਾ ਬਹੁਤ ਘੱਟ ਰੇਸ਼ੋ ਹੈਗੀ ਹੈ ਕਿ ਮਤਲਬ ਸੌ ਵਿੱਚੋ ਨਾ ਜੀਰੋ ਪੁਆਇੰਟ ਜੀਰੋ ਪਰਸੈਂਟ ਲੋਕਾਂ ਦੀ ਨਾ ਗੌਰਮੈਂਟ ਜੋਬ ਲੱਗਦੀ ਹੈ। ਐ ਰੇਸ਼ੋ ਹੈਗੀ ਜਿੱਥੇ ਅਸੀਂ ਰਹਿੰਦੇ ਹਾਂ। ਮੇਰੀ ਗੱਲ ਪ੍ਰਾਈਵੇਟ ਜੋਬ ਦੀ ਦਸ -ਬਾਰਾਂ ਹਜ਼ਾਰ, ਪੰਦਰਾਂ -ਵੀਹ ਹਜ਼ਾਰ ਜਾਂ ਤੁਸੀਂ ਵਧੀਆ ਸਟੱਡੀ ਕੀਤੀ ਹੈ, ਜਾਂ ਤੁਸੀਂ ਫੋਰਨ ਜਾ ਕੇ ਵੀ ਜੋਬ ਕਰ ਸਕਦੇ ਹੋ। ਸ਼ਿਫਟਾਂ ਲੱਗਾ ਸਕਦੇ ਹੋ। ਉੱਥੇ ਵਧੀਆ ਕਮਾਈ ਹੈ। ਹੈ ਨਾ। ਇੱਥੇ ਅਗਰ ਤੁਸੀਂ ਪ੍ਰਾਈਵੇਟ ਜੋਬ ਕਰਨੀ ਹੈ ਤਾਂ ਕਿਸੇ ਵੀ ਜਗ੍ਹਾ ਤੇ ਆਸਾਨੀ ਨਾਲ ਮਿਲ ਜਾਂਦੀ ਹੈ ਲਾਈਕ ਅਗਰ ਤੁਸੀਂ ਸਟੱਡੀ ਕੀਤੀ ਹੋਈ ਹੈ ਬੀਕੌਮ ਦੀ ਜਾਂ ਸੀ ਏ ਦੀ ਸਟੱਡੀ ਕੀਤੀ ਹੋਈ ਹੈ ਹਨਾ ਜਾਂ ਫਿਰ ਕੁਛ ਵੀ ਸਟੱਡੀ ਕੀਤੀ ਏ ਕਿਸੇ ਵੀ ਕੰਪਨੀ 'ਚ ਤੁਸੀਂ ਈਜ਼ਲੀ ਜੋਬ ਕਰ ਸਕਦੇ ਹੋ, ਅਗਰ ਤੁਹਾਡੇ ਚ ਮਤਲਬ ਕਮਿਊਨਿਕੈਸ਼ਨ ਸਕਿਲ਼ ਹੈਗੀ ਹਨਾ ਲੋਂਗ ਟਰਮ ਹੈਗਾ, ਵਧੀਆ ਮਾਇਡ ਸੈਟ ਹੈਗਾ ਹੈ। ਤਾਂ ਈਜ਼ਲੀ ਜੋਬ ਮਿਲ ਜਾਂਦੀ ਹਾਂ ਸਟਾਰਟਿੰਗ ਹਮੇਸ਼ਾ ਘੱਟ ਤੋਂ ਹੀ ਹੁੰਦੀ ਹੈ। ਐਸ ਏ ਫਰੈਸ਼ਰ ਹਨਾ ਸਟਾਰਟਿੰਗ ਮਤਲਬ ਦਸ- ਬਾਰਾਂ ਹਜ਼ਾਰ ਤੋਂ ਈਜ਼ਲੀ ਹੋ ਜਾਂਦੀ ਹੈ।
ਹਾਂਜੀ -ਹਾਂਜੀ ਬਿਲਕੁਲ ਪਤਾ ਕਿ ਆਪਣਾ ਪ੍ਰਾਈਵੇਟ ਜੋਬ ਦਾ ਹੈ ਨਾ ਕਿ ਮੰਨ ਲਓ ਕੋਈ ਬੰਦਾ ਆਪਣਾ ਪੜ੍ਹਾਈ ਕਰ ਰਿਹਾ ਅਗਰ ਉਹਦੇ ਕੋਲ ਕੋਈ ਵਧੀਆ ਸਕਿਲ ਨੀ ਹੈ ਤੇ ਉਹ ਆਪਣਾ ਮਤਲਬ ਥੋੜ੍ਹੀ ਘੱਟ ਸੈਲਰੀ ਚ ਵੀ ਆਪਣਾ ਜੋਬ ਕਰ ਸਕਦਾ ਨਾ। ਤੇ ਉਹਦੇ ਚਾਹੇ ਮਤਲਬ ਅਗਰ ਦੇਖੋ ਆਪਾਂ ਜੋਬ ਕਰਦੇ ਰਹਾਂਗੇ, ਕਰਦੇ ਰਹਾਂਗੇ ਕਰ ਸਾਡੀ ਨੌਲੇਜ ਵੱਧਦੀ ਰਹੇਗੀ, ਸਾਨੂੰ ਮਤਲਬ
ਹਾਂ ਐਕਸਪੀਰੀਅੰਸ ਗੇਨ ਹੁੰਦਾ ਰਹੇਗਾ ਮਤਲਬ ਵਧੱਦਾ ਰਹੇਗਾ ਐਕਸਪੀਰੀਐਂਸ, ਜਿਵੇ -ਜਿਵੇਂ ਐਕਸਪੀਰੀਐਂਸ ਰਹੇਗਾ ਹਨਾ ਤੁਸੀਂ ਹੋਰ ਵੀ ਜੋਬਸ ਲਈ ਅਪਲਾਈ ਕਰ ਕਰ ਸਕਦੇ ਹੋ ਤੁਹਾਡਾ ਨਾ ਪੈਕੇਜ ਵੀ ਵੱਧਾ ਰਹੇਗਾ ਉਹਦੇ ਹਿਸਾਬ ਨਾਲ।
ਬਿਲਕੁਲ, ਬਿਲਕੁਲ ਪਰ ਉਹ ਵੀ ਨਾ ਮਤਲਬ ਮੰਨਲੋ ਤੁਹਾਨੂੰ ਵੀ ਉਹ ਤੁਹਾਡਾ ਐਕਸਪੀਰੀਅੰਸ ਵੱਧਦਾ ਜਾਏਗਾ, ਤੁਹਾਡੀ ਤੁਹਾਡੀ ਨੌਲੇਜ ਵੀ ਵੱਧੇਗੀ ਔਰ ਉਹਦੇ ਨਾਲ ਤੁਹਾਡੀ ਸਕਿੱਲ ਵੀ ਇੰਪਰੂਵ ਹੁੰਦੀ ਰਹੇਗੀ। ਤੁਸੀਂ ਅਗਰ ਕੰਮ ਕਰਦੇ ਰਹੋਗੇ ਨਾ ਮਤਲਬ ਤੁਹਾਨੂੰ ਅਗਰ ਥੋੜੀ ਘੱਟ ਨੋਲਜ ਵਰਕ ਤੋਂ ਤੁਹਾਨੂੰ ਮਤਲਬ ਥੋੜੀ ਪਹਿਲੇ ਸ਼ੁਰੂਆਤ ਚ ਸਟਾਰਟਿੰਗ ਤੁਹਾਨੂੰ ਉਹਦੇ ਬੇਸ ਸੈਲਰੀ ਮਿਲੇਗੀ ਫ਼ਿਰ ਕਰਦੇ- ਕਰਦੇ- ਕਰਦੇ ਤੁਹਾਨੂੰ ਜੋ ਮੰਨ ਲਓ ਇੱਕ ਸਾਲ ਦਾ, ਦੋ ਸਾਲ ਦਾ ਐਕਸਪੀਰੀਐਂਸ ਹੋ ਜਾਏਗਾ ਤੇ ਕਿਸੀ ਹੋਰ ਕੰਪਨੀ ਟਰਾਈ ਕਰੋਗੇ ਪ੍ਰਾਈਵੇਟ ਜੋਬ ਤੁਸੀ ਕਰਨ ਵਾਸਤੇ। ਫਿਰ ਤੁਹਾਨੂੰ ਕੋਈ ਦੂਜੀ ਕੰਪਨੀ ਆ ਤੁਹਾਡਾ ਪਿਛਲਾ ਮਤਲਬ ਵੇਖੇ ਕਿ ਤੁਸੀਂ ਪਹਿਲੇ ਕਿੱਤੇ
ਬਿਲਕੁਲ ਉਹ ਪੁੱਛਣਗੇ ਪਹਿਲੇ ਕੋਈ ਐਕਸਪੀਰੀਐਂਸ ਹੈ ਜਾਂ ਕਿਸ ਜਗ੍ਹਾ ਕੀਤਾ ਵੇ ਕਿਆ ਕੰਮ ਕੀਤਾ ਵੇ ਹਨਾ ਉੱਥੋਂ ਦੇ ਕਿਉਂ ਕੁਵਿਟ ਕੀਤਾ ਹੈ ਜਾਂ। ਕੁਛ ਵੀ ਹੈਗਾ ਹਰੇ ਇਨਸਾਨ ਗਰੋਥ ਲਈ ਹਨ ਅੱਛੇ ਪੈਕੇਜ ਲਈ ਇਕਵਿਟ ਕਰਦਾ ਹੈ ਨਿਊ ਜਗ੍ਹਾ ਅਪਲਾਈ ਕਰਦਾ।
ਬਿਲਕੁਲ -ਬਿਲਕੁਲ ਪਰ ਪਤਾ ਕੀ ਅੱਜ ਕੱਲ ਦੀ ਜਿਹੜੀ ਗਰਮੈਂਟ ਮਤਲਬ ਗੌਰਮੈਂਟ ਜੋਬ ਹੈ ਨਾ ਪਰ ਉਹਦੀ ਵੈਲਿਊ ਜ਼ਿਆਦਾ ਹੈਗੀ ਕਿਉਂਕਿ
ਹਾਂ ਉਹਦੇ ' ਜ਼ਿਆਦਾ ਹੈ ਬਟ ਉਹਦੇ ' ਨਾ ਮਤਲਬ ਬਹੁਤ ਲੱਕ ਕੰਮ ਲੱਕ ਕੰਮ ਕਰਦਾ ਹੈ ਉਹਦੇ ਚ ਨਾ।
ਬਿਲਕੁਲ।
ਹਰ ਕਿਸੇ ਨੂੰ ਗੌਰਮੈਂਟ ਜੋਬ ਨੀ ਮਿਲਦੀ ਨਾ।
ਬਿਲਕੁਲ -ਬਿਲਕੁਲ ਪਤਾ ਕੀ ਉਹਦੇ ਚ ਨਾ ਆਪਣਾ ਦੇਖੋ
ਹਾਂ ਪ੍ਰਾਈਵੇਟ ਜ ਜੋਬ ਅਗਰ ਤੁਸੀਂ ਕਰ ਰਹੇ ਹੋ ਸਾਈਡ ਬਾਏ ਸਾਈਡ ਗੌਰਮੈਂਟ ਇਗਜ਼ਾਮਸ ਲਈ ਵੀ ਤਿਆਰੀ ਕਰਨਾ ਸਟਾਰਟ ਕਰ ਦੋ ਐਸਾ ਨਹੀਂ ਹੈ ਕਿ ਸਿਰਫ ਇੱਕ ਕਰੋ ਪ੍ਰਾਈਵੇਟ ਜੋਬ ਕਰਦੇ ਰਹੋ ਗਰਮੈਂਟ ਵਾਸਤੇ ਤੁਸੀਂ ਤਿਆਰੀ ਕਰਨਾ ਸਟਾਰਟ ਕਰ ਸਕਦੇ ਹੋ ਹਨਾ।
ਹਾਂਜੀ -ਹਾਂਜੀ ਬਿਲਕੁਲ। ਪਤਾ ਕੀ ਅੱਜ ਕੱਲ੍ਹ ਦਾ ਜਿਹੜਾ ਮਤਲਬ ਪਹਿਲੇ ਟਾਈਮ ਦਾ ਜਿਹੜਾ ਯੂਜ ਸੀ ਨਾ ਉਹ ਬੜਣਾ ਸੋਚਦਾ ਸੀ ਕਿ ਬਈ ਚਲੋ ਆਪਾਂ ਹੁਣ ਪੜ੍ਹਾਈ ਕਰ ਲਈਏ ਸਾਨੂੰ ਡਿਗਰੀ, ਡਿਗਰੀ ਮਿਲ ਗਈ ਹੈ। ਸਾਡੀ ਹੁਣ ਵਧੀਆ ਜੋਬ ਲੱਗ ਜਾਏਗੀ ਅੱਜ ਕੱਲ ਤਾਂ ਪ੍ਰਾਈਵੇਟ ਜੋਬ ਮਤਲਬ ਜੋਬਸ ਵਗੈਰਾ ਤਾਂ ਹੈਗੀਆਂ ਨੇ। ਪਰ ਉਹਨਾਂ ਚ ਉਹ ਸੈਲਰੀ ਨੀ ਹੈ ਨਾ ਜਿਹੀ ਡਿਗਰੀ ਬੇਸ ਤੇ ਪਹਿਲੇ ਬੰਦੇ ਨੂੰ ਜੋਬ ਮਿਲ ਜਾਂਦੀ ਸੀ ਬੜੀ ਆਰਾਮ ਨਾਲ ਅੱਜ ਕੱਲ੍ਹ ਬੰਦੇ ਦੇ ਇੰਟਰਵਿਊ ਲੈਂਦੇ ਨੇ ਉਦੇ ਚ ਉਦੀ ਸਕੀਲ ਵੇਖਦੇ ਨੇ। ਜਾਂ ਉਹਦੀ ਵੇਖਦੇ ਨੇ ਮਤਲਬ ਕੋਈ ਐਕਸਪੀਰੀਅੰਸ ਵੀ ਹੈਗਾ ਮਤਲਬ ਬ ਕਿੰਨੀ ਨੋਲੇਜ ਹੈ ਬੇਸ ਤੇ। ਫਿਰ ਉਹ ਉਹ ਉਸ ਬੇਸ ਤੇ ਉਹ ਨੂੰ ਸੈਲਰੀ ਮਿਲਦੀ ਫਿਰ ਜਿਦਾਂ ਬੰਦੇ ਸੋਚਦੇ ਨੇ ਯਾਰ ਪ੍ਰਾਈਵੇਟ ਜੋਬ ਤੇ ਕੋਈ ਪੜ੍ਹਾਈ ਕਰਕੇ ਫਾਇਦਾ ਨੀ ਹੈ ਫਿਰ ਪ੍ਰਾਈਵੇਟ ਜੋਬ ਦਾ ਵੀ ਕੋਈ ਪਤਾ ਨੀ ਇੰਨੀ ਸੈਲਰੀ ਮਿਲ ਰਹੀ। ਫੇਰ ਬੰਦਾ ਸੋਚਦਾ ਯਾਰ ਮੈਂ ਕੁੱਛ ਹੋਰ ਇਸ ਤੋਂ ਜੇਦ ਮਜ਼ਦੂਰੀ ਕਰ ਲਾਂ ਜਾਂ ਤੇ ਉਹ ਕਰ ਲਾਂ ਕਿਉਂਕਿ ਦੇਖੋ ਪਤਾ ਕੀਏ
ਇੱਥੋਂ ਦੀ ਇੱਕ ਨਾਂ ਬੰਦਾ ਮਤਲਬ ਡਿਸਪੋਇੰਟ ਹੋ ਜਾਂਦਾ ਕਿਵੇਂ ਨਾਂ ਪੜ੍ਹਿਆ ਵਾਂ ਹਨਾਂ ਜੋਬ ਨੀਂ ਮਿਲੀ ਉਸ ਲਈ ਜਿਹੜੀ ਜਿਹੜੀ ਜੋ ਮੈਂ ਸੋਚ ਰਿਆ ਸਾਂ, ਜਿੰਨੇ ਦੀ ਓਨੇ ਦੀ ਨਹੀਂ ਮਿਲੀ। ਹਨਾ ਇੱਕ ਸਟੂਡੈਂਟ ਨੂੰ ਨਾ ਮਾਰਕੀਟ ਦਾ ਸਨੈਰੀਓ ਨਹੀ ਪਤਾ ਹੁੰਂਦਾ ਅਸੀਂ ਤਾਂ ਸੋਚ ਲੈਂਦੇ ਹਾਂ। ਕਿ ਜਿਵੇਂ ਗ੍ਰੈਜੂਏਸ਼ਨ ਬੰਦਾ ਕਰਦਾ ਨਾ ਕਿ ਫਸਟ ਈਅਰ ਵਿੱਚ ਸੋਚ ਲੈਂਦੇ ਹਾਂ ਕਿ ਵਧੀਆ ਪੜ੍ਹਾਈ ਕਰਾਂਗੇ ਵਧੀਆ ਤਰੀਕੇ ਨਾਲ ਇੰਨੇ ਤੱਕ ਦੀ ਜੋਬ ਲੱਗ ਜਏਗੀ। ਇਮੈਜੀਨੇਸ਼ਨ ਏ ਸਾਡੀ ਜਿਹੜੇ ਸਾਡੀ ਗ੍ਰੈਜੂਏਸ਼ਨ ਕੰਪਲੀਟ ਹੁੰਦੀ ਐ ਅਸੀਂ ਮਾਰਕੀਟ ਇੰਟਰਵਿਊ ਵਗੈਰਾ ਦੇਣ ਜਾਂਦੀ ਹਾਂ ਜਾਂ ਆਪਣੇ ਸੀਨੀਅਰ ਤੋਂ ਪੁਛਦੇ ਆਂ ਤਾਂ ਜਾ ਕੇ ਸਾਨੂੰ ਰਿਐਲਿਟੀ ਪਤਾ ਚੱਲਦੀ ਕਿ ਮਾਰਕੀਟ ਦੀ ਰਿਐਲਿਟੀ ਕੀ ਐ? ਮਾਰਕੀਟ ਵਿੱਚ ਕਿੰਨਾ ਕੋਪੀਟੀਸ਼ਨ ਐ।
ਬਿਲਕੁਲ ਬਿਲਕੁ ਫੇਰ ਉਸ ਤੋਂ ਵਧੀਆ ਬੰਦਾ ਆਪਣਾ ਹੋਇਆ ਤੇ ਗਵਰਮੈਂਟ ਜੋਬ ਦੇ ਪੇਪਰ ਦੀ ਤਿਆਰੀ ਕਰਦਾ ਰਹੇ ਮਤਲਬ ਮਤਲਬ ਗੌਰਮੈਂਟ ਚ ਵੀ ਮਤਲਬ ਅਗਰ ਬੰਦਾ ਇੱਕ ਵਾਰ ਲਗਾਤਾਰ ਮੰਨ ਲੋਓ ਤਾਂ ਪ੍ਰੈਕਟਿਸ ਪ੍ਰੈਕਟਿਸ ਕਰਦਾ ਰਹੇਗਾ ਡਿਸਿਪਲਿਨ ਨਾਲ ਫਿਰ ਗੌਰਰਮੈਂਟ ਜੋਬ ਜਿਹੜੀ ਉਹਦੀ ਮੰਨ ਲਓ ਪੇਪ ਪਰ ਵਗੈਰਾ, ਐਗਜ਼ਾਮ ਵਗੈਰਾ ਕਲੀਅਰ ਹੋ ਜਾਣਗੇਂ ਨਾਂ। ਫੇਰ ਉਹਦੀ ਜਿਹੜੀ ਮਤਲਬ ਗੌਰਰਮੈਂਟ ਜੋਬ ਲੱਗਣ ਦੀ ਖੁਸ਼ੀ ਵੀ ਹੁੰਦੀ ਐਨਾਂ ਬੰਦੇ ਦੀ ਉਹ ਵੀ ਕਾਫ਼ੀ ਅਲੱਗ ਹੁੰਦੀ ਏ ਮੰਨ ਲੋਓ ਤੁਹਾਡੀ ਹੁਣ ਕਿਸੇ ਤੁਹਾਡੀ ਕਲੋਨੀ ਚ ਤੁਹਾਡੇ ਕੱਲੇ ਦੀ ਗੌਰਰਮੈਂਟ ਜੋਬ ਹੈਗੀ ਏ, ਤੁਹਾਡਾ ਅਲਗ ਹੀ ਰੁਤਬਾ ਹੋਏਗਾ ਤੁਹਾਡਾ ਕਲੋਨੀ ਚ ਵੀ ਕਿਉਂਕ ਗੌਰਮੈਂਟ ਜੋ ਹੈ ਜਿਹੜੇ ਗੌਰਰਮੈਂਟ ਅੱਗੇ ਨਾਮ ਜੁੜਦੇ ਨਾਂ
ਏਨਾਂ ਸਾਡਾ ਮਤਲਬ, ਮੁਹੱਲਾ ਵਗੈਰਾ ਸੁਸਾਇਟੀ ਚ ਨਾਂ ਇਹ ਚੀਜ਼ਾਂ ਦਾ ਬਹੁਤ ਫ਼ਰਕ ਪੈਂਦਾ।
ਬਿਲਕੁਲ ਬਿਲਕੁਲ, ਨਾਲੇ ਦੇਖੋ ਗੌਰਮੈਂਟ ਜੋਬ ਦੇ ਫਾਇਦੇ ਵੀ ਨੇ ਤੁਹਾਨੂੰ ਮਤਲਬ ਮਤਲਬ ਦੇਖੋ ਪ੍ਰਾਈਵੇਟ ਜੋਬ ਚ ਆ ਤੁਸੀਂ ਕੰਮ ਵਧੀਆ ਨੀਂ ਕਰਦੇ ਰਹੋਗੇ ਤੁਸੀਂ ਕੰਮ ਨੀ ਕਰੋਗੇ ਨਾਂ ਤੁਸੀਂ ਕੋਈ ਗੱਲ ਨੀਂ ਮੰਲੋਗੇੇ, ਤੁਹਾਨੂੰ ਨਾਲ ਦੇ ਨਾਲ ਫਾਇਰ ਵੀ ਕਰ ਦਿੰਦੇ ਨੇ ਬਿਲਕੁਲ।
ਪ੍ਰਵੇਟ ਜੋਬ ਵਿੱਚ ਕੀ ਇਹ ਸੈਲਰੀ ਘੱਟ ਐ, ਕੰਮ ਜ਼ਿਆਦਾ ਦਿੰਦੇ ਨੇਂ, ਜਿੰਨੀ ਵੱਡੀ ਕੰਪਨੀ ਹੋਏਗੀ ਨਾਂ ਓਨਾਂ ਹੀ ਘੱਟ ਕੰਮ ਹੋਏਗਾ, ਜਿੰਨੀ ਛੋਟੀ ਕੰਪਨੀ ਹੋਏਗੀ ਉਨਾਂ ਜ਼ਿਆਦਾ ਤੁਆਡਾ ਜੂਸ ਨਿਕਾਲਣਗੇ‌। ਗੌਰਮੈਂਟ ਜੋਬ ਬੰਦਾ ਇਸ ਲਈ ਕਰਦਾ ਏ, ਕਿਉਂਕਿ ਨਾਂ
ਹਾਂ।
ਉਹ ਅ ਉੱਥੇ ਨਾਂ ਬਸ ਫਰੀ ਬੈਠਣਾ ਵੇ, ਔਰ ਮਹੀਨੇ ਦੀ ਇੰਨਾਂ ਪੰਜਾਹ-ਸੱਠ ਹਜ਼ਾਰ ਰੁਪਏ ਇੰਨੀ ਇ ਕਮਾਏਗੀ ਹੀ ਆਏਗੀ ਇਸ ਲਈ ਇਨਸਾਨ ਗੌਰਮੈਂਟ ਜੋਬ ਕਰਦੇ ਬਟ ਉਹ ਜੋਬ ਮਿਲਣੀ ਅਸਾਨ ਨਹੀਂ ਹੁੰਦੀ।
ਬਿਲਕੁਲ ਬਿਲਕੁਲ, ਪਤਾ ਕੀ ਆਪਣਾ ਗੌਰਰਮੈਂਟ ਜੋਬ ਦੇ ਬੈਨੀਫਿਟ ਵੀ ਨੇ ਕਾਫੀ ਮੰਨ ਲਓੁ ਤੁਸੀਂ ਅੱਜ ਜੋਬ ਤੁਹਾਡੀ ਲੱਗਗੀ ਤੁਹਾਨੂੰ ਆਪਣੀ ਮਤਲਬ ਮੰਥਲੀ ਸੈਲਰੀ ਆਂਦੀ ਰਹੀਗੀ ਆਂਦੀ ਮਤਲਬ ਤੁਹਾਨੂੰ ਜਿਹੜੇ ਤੁਹਾਡੀ ਕੋਈ ਵਧੀਆ ਪੋਸਟ ਤਾਂ ਲੱਗ ਜਾ ਨਾਂ ਗੌਰਰਮੈਂਟ ਜੋ ਮਤਲਬ ਤੁਹਾਨੂੰ ਆਪਣਾ ਗਰਮਟ ਦੀ ਕਾਰ ਹੀ ਮਿਲ ਦੀ ਅੱਜ-ਕੱਲ੍ਹ ਜਿਹੜੀ ਹਨਾਂ।
ਉਹਦ ਤੇ ਆਫਿਸਰਸ ਵਗੈਰਾ ਨੂੰ ਮਿਲਦੇ ਨਾਂ ਆਈ ਪੀ ਐੱਸ, ਡੀ ਸੀ ਵਗੈਰਾ ਜੋ ਵੀ ਹੁੰਦੇ ਨੇਂ।
ਨਈਂ ਕੋਈ ਔ ਮਤਲਬ ਹੋਰ ਵੀ ਹੁੰਦੇ ਨੇਂ, ਕੋਈ ਗਰਮੈਂਟ ਦੇ ਵੱਡੇ ਕਲੈਕਟਰ ਵਗੈਰਾ ਕੁਛ ਵੀ
ਹਾਂ ਹਾਂ, ਉਹਨਾ ਚ ਮਿਲਦੀ ਐ। ਜਿਹੜੇ ਕਚਹਿਰੀਆਂ ਚ ਕੰਮ ਕਰ ਰਹੇ ਨੇਂ, ਉਹਨਾਂ ਨੂੰ ਥੋੜ੍ਹੀ ਮਿਲਦੀ ਐ।
ਬਿਲਕੁਲ ਬਿਲਕੁਲ, ਆਪਣਾ ਗੌਰਮੈਂਟ ਦਾ ਜਿਹੜਾ ਨਾਮ ਦਾ ਵੀ ਹੁੰਦਾ ਆਪਣਾ ਜਿਹੜਾ ਮੰਨ ਲਓ ਨਾਮ ਦੇ ਕੇ ਗੌਰਮੈਂਟ ਲੱਗ ਜਾਂਦਾ ਨਾਂ! ਉਹ ਵਗਰਾ ਕੁਛ ਵੀ ਲੱਗ ਜਾਂਦਾ, ਗੋਰਮੇਂਟ ਜਿਹੜਾ ਕੋਈ ਗੋਰਮੇਂਟ ਡਾਕਟਰ ਵੀ ਹੋਏ।
ਸੈਲਰੀ ਹੀ ਮਿਲਦੀ ਏ ਹਨਾਂ। ਮੇਰੇ ਇੱਕ ਟੀਚਰ ਹੈਗੇ ਸਨ ਮਤਲਬ ਸਾਡੇ ਕੋਲ ਕੋਲੇਜ ਇੱਚ ਨਾਂ ਪੰਜਾਬੀ ਪੜ੍ਹਾਂਦੇ ਨੇਂ ਮਿਊਜਿਕ ਪੜ੍ਹਾਂਦੇ, ਮਤਲਬ ਮਿਊਜਿਕ ਦੀ ਟੀਚਰ ਹੈਗੇ ਨੇਂ ਉਹਨਾਂ ਹੈਗੀ ਆ ਪਰੋਕਸ ਅੱਸੀ-ਨੱਬੇ ਹਜ਼ਾਰ ਰੁਪਇਆ, ਹੁਣ ਤੱਕ ਤੇ ਵੱਧ ਗਈ ਹੀ ਹੋਣੀ ਹੈ ਇੱਕ ਲੱਖ ਬਟ ਉਹ ਇਹ ਕਿ ਉਹਨਾਂ ਨੂੰ ਸਿਰਫ਼ ਸੈਲਰੀ ਹੀ ਮਿਲਦੀ ਏ, ਕੋਈ ਕਾਰ ਵਗੈਰਾ ਨਈਂ ਮਿਲੀ। ਗੌਰਮੈਂਟ ਦੀ ਤਰਫ ਤੋਂ ਉਹ ਤਾਂ ਸਰਕਾਰੀ ਅਧਿਕਾਰੀ ਹੁੰਦੇ ਨੇ ਨਾ ਜਿਹੜੇ
ਪਹਿਾਂ ਗੱਲ ਕੀਤੀ ਹਾਂਜੀ ਤੁਸੀਂ ਗੱਲ ਕੀਤੀ ਸੀ ਕੋਈ ਔਫਿਸਰ ਮੰਤਲੋ ਐਚਸ ਦਾ ਪੇਪਰ ਕਲੀਅਰ ਕਰਦਾ ਹੈ ਕੋਈਦਾ ਪੇਪਰ ਨੀਟ ਵਗੈਰਾ ਦਾ ਜਿਹੜੇ ਉਹ ਵੱਡੇ ਵੱਡੇ ਪੇਪਰ ਦੇ ਇ ਐਗਜ਼ਾਮ ਕਲੀਅਰ ਕਰਦੇ ਨੇ ਨਾ ਆਪਣਾ ਉਹਨਾ ਨੂੰ ਮਤਲਬ ਗੌਰਰਮੈਂਟ ਦਾ ਅਲੱਗ ਰੂਲ ਹੁੰਦਾ ਹੈ
ਨੇ ਪੁਲਿਸ ਫਿਸਰ ਵਗੈਰਾ ਵੀ ਮਿਲਦੀ ਘ ਵਗੈਰਾ ਤੁਸੀਂ ਵੇਖੀ ਹੋਣੀ ਹੈ ਨਾ ਲਿਖਿਆ ਵੀ ਹੁੰਦਾ ਉਹਦੇ ਬਾਹਰ ਕੋਈ ਨੇਤਾ ਵਗੈਰਾ ਹੋ ਗਿਆ ਦੇ ਵਾਰ ਲਿਖਿਆ ਆੁੰਦਾ ਹੈ
ਬਿਲਕੁਲ ਬਿਲਕੁਲ ਔਰ ਆਪਣਾ ਇਹ ਵੀ ਹੈ ਨਾ ਕਿ ਬਈ ਗੌਰਰਮੈਂਟ ਜੋਬ ਆਪਣਾ ਇਹ ਵੀ ਹੈ ਆਪਣਾ ਲਾਈਫ ਸੇਫ ਵੀ ਹੋ ਜਾਂਦੀ ਹੈ ਨਾ ਕੁਛ ਮਤਲਬ ਹੁਣ ਤੁ ਤੁਸੀਂ ਰਿਟਾਇਰ ਵੀ ਹੋ ਜਾ ਤੁਹਾਨੂੰ ਉਸ ਤੋਂ ਬਾਅਦ ਤੁਹਾਨੂੰ ਆਪਣਾ ਪੈਨਸ਼ਨ ਵੀ ਮਿਲ ਰਹੇਗੀ ਉਹ ਲੱਗਦੀਆਂ ਨੇਗੇ ਉਹ ਪੈਨਸ਼ਨ ਜਿੰਨੀ ਤੁਹਾਡੀ ਸੈਲਰੀ ਹੋਏਗੀ ਉਓਨੀ ਤੁਹਾਨੂੰ ਪੈਨਸ਼ਨ ਮਿਲਦੀ ਰਹੇਗੀ ਰਿਟਾਇਰ ਹੋਣ ਤੋਂ ਬਾਅਦ
ਰਿਟਾਇਰਮੇਂਟ ਤੇ ਪੈਨਸ਼ਨ ਵੀ ਮਿਲਦੀ ਹੈ
ਬਿਲਕੁਲ ਬਿਲਕੁਲ ਗਰਮਟ ਵੈਸੇ ਬੰਦੇ ਅੱਜ ਕੱਲ੍ਹ ਜ਼ਿਆ ਗੌਰਮੈਂਟ ਜੋ ਵੀ ਸੋਚਦੇ ਹੋ ਨਾ
ਬਟ ਇਹ ਹੈ ਨਾ ਕਿ ਆਸਾਨੀ ਨਾਲ ਮਿਲ ਜਾਵੇ ਤੇ ਹੋਰ ਵੀ ਫਾਇਦਾ ਹੈ ਆਸਾਨੀ ਨਾਲ ਨਹੀਂ ਮਿਲਦੀ ਨਾ ਪ੍ਰਾਈਵੇਟ ਜੋਬ ਆਸਾਨ ਨਾਲ ਮਿਲ ਜਾਂਦੀ ਬਟੋਰੇ ਚ ਕੀ ਹੈ ਨਾ ਕਿ ਮਤਲਬ ਸੈਲਰੀ ਪੈਕੇਜ ਘੱਟ ਹੁੰਦਾ ਵ
ਬਿਲਕੁਲ ਬਿਲਕੁਲ ਹੁਣ ਮੰਨ ਲ ਬੰਦੇ ਦੀ ਅਗਰ ਅਗਰ ਸਕਿੱਲ ਵਧੀਆ ਨਾ ਕਿਸੇ ਬੰਦੇ ਦੀ ਸਕਿੱਲ ਵਧੀਆ ਤੇ ਫਰ ਉਹਨੂੰ ਮਤਲਬ ਜਿਹੜੀ ਪ੍ਰਾਈਵੇਟ ਜੋਬ ਆਸਾਨੀ ਨਾਲ ਮਿਲ ਗਈ ਤੇ ਉਹ ਫ਼ਿਰ ਬੰਦਾ ਉਹ ਕੰਮ ਨੂੰ ਵੀ ਨਾ ਆਪਣਾ ਦੇਖੋਦੀ ਸਕਿੱਲ ਵਧੀਆ ਹੋਏਗੀ ਉਹ ਬੰਦਾ ਆਪਣਾ ਕੰਮ ਨੂੰ ਨਾ ਆਰਾਮ ਨਾਲ ਕਰੇਗਾ ਉਹ ਉਹ ਤੇ ਚਾਹੇ ਜਿੰਨਾ ਮਰਜ਼ੀ ਬੋਝ ਪਾਲਣਉਕਿ ਉਹਦੇ ਕੋਲ ਸਕਿੱਲ ਹੈਗੀ ਹੈ ਕਿਉਂਕ ਸਕਿੱਲ ਉਹਦੀ ਵੈਲਿਊ ਹੈ ਚਲੋ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ